ਸਸ ਸ੍ਰੀ ਕਾਲ ਜੀ ਹੋਰ ਕਿਵੇਂ ਹੋ?
ਤੁਸੀ ਦੱਸੋ।
ਹਾਂਜੀ ਹਾਂਜੀ ਵਧੀ ਹੋਰ ਘਰੇ ਠੀਕ ਨੇ ਸਾਰੇ।
ਸਵ ਵਧੀਆ ਤੁਸੀ ਦੱਸੋ ਅਪਣੀ।
ਹਾਂਜੀ ਸਭ ਵਧੀਆ ਹੋਰ ਨਾਸ਼ਤਾ ਵਗੈਰਾ ਕਰ ਲਿਆ?
ਬਸ ਕਰਕੇ ਹੀ ਬੈਠੇ ਸੀ ਤੁਸੀ ਦੱਸੋ ਤੁਸੀ ਖਾ ਲਿਆ?
ਹਾਂਜੀ ਹਾਂਜੀ ਤੁਸੀ ਕੀ ਬਣਾਇਆ ਸੀ ਅੱਜ?
ਅੱਸੀ ਅੱਸੀ ਬਣਾਏ ਸੀਗੇ ਪਰੌਂਠੇ ਆਲੂ ਵਾਲੇ।
ਚਲੋ ਵਧੀਆ ਫੇਰ ਤਾਂ ਐਨ ਵਧੀਆ ਤੁਸੀ ਤਾਂ ਵਧੀਆ ਨਾਸ਼ਤਾ ਕਰਿਆ।
ਘਰ ਬੈਠੇ ਆ ਵੇਹਲੇ ਘਰ ਕਰ ਬਸ ਓਡਰੇ ਮਾਰ ਸਕਦੇ ਹਾਂ ਕਿ ਹਾਂ ਸਾਨੂੰ ਇਹ ਚੀਜ਼ ਬਣਾ
ਹਾਂਜੀ ਹਾਂਜੀ ਨੀ ਵੈਸੇ ਸਿੱਖਣਾ ਚਾਹੀਦਾ ਵੈਸੇ ਕੁਛ ਮਤਲਬ ਵੈਸ ਤਾਂ ਬਣਾ ਲੈਂਦੇ ਹੋਊਂਗੇ ਚਾਵਲ ਵਗੈਰਾ ਯਾਂ ਚਾ ਐਵੇਂ ਕੁਛ?
ਮੈਂ ਤਾਨੂੰ ਦੱਸਦੀ ਹਾਂ ਮੈਂ ਚਾਵਲ ਬਣਾ ਨੀ ਸਕਦੀ ਅਗਰ ਮੈਂ ਚਾਵਲ ਨੂਨ ਮਿਰਚ ਘੱਟ ਐ ਨਾ ਤਾਂ ਮੈਂ ਮੇਰੇ ਘਰ ਦੇ ਨਾ ਅਲੱਗ ਤੋਂ ਨੂਨ ਮਿਰਚ ਪਾ ਕੇ ਦੇ ਦਿੰਦੀ ਹਾਂ ਵੀ ਏਨੂੰ ਕਰ ਲੋ, ਹਾਂਜੀ।
ਦਸ ਸਾਰਾ ਕੁਛ ਬਣਾ ਲੈਂਨੀ ਹਾਂ ਸਭ ਕੁਛ ਆਂਦਾ ਐ।
ਚਲੋ ਵਧ ਬਸ ਮੈਨੂੰ ਸਿਰਫ਼ ਚਾ ਬਣਾਣੀ ਆਂਦੀ ਐ ਓਹ ਵੀ ਕਿਉਂ ਮੇਰੀ ਫੇਵਰੇਟ ਹੈ।
ਅੱਛਾ। ਬ ਮੈਂ ਵੀ ਸਾਰਾ ਕੁਛ ਕਰ ਲੈਨੀ ਹਾਂ ਹਾਂਜੀ ਬਸ ਇੱਕ ਮੈਨੂੰ ਥੋੜਾ ਐ ਵੀ ਸਾਗ ਨੀ ਆਂਦਾ ਬਣਾਣਾ। ਹਾਂਜੀ।
ਹੋਰ ਦੱਸੋ, ਮੈਮ ਤੁਸੀ ਕੋਈ ਗੇ ਤੁਸੀ ਕੋਈ ਗੇਮ ਗੂਮ ਨਈ ਖੇਲਦੇ?
ਨਹੀਂ ਜੀ ਮੈਂ ਵੈਸੇ ਗੇਮ ਵਗੈਰਾ ਤਾਂ ਨਹੀਂ ਖੇਲਦੀ ਹਾਂਜੀ ਪਰ ਛੋਟੇ ਹੁੰਦੇ ਤਾਂ ਚਲੋ ਸਾਰੇ ਹੀ ਖੇਲਦੇ ਸੀਗੇ ਛੋਟੇ ਹੁੰਦੇ ਸੀ ਅਸੀਂ ਬਹੁਤ ਖੇਡੀ ਆ ਬਹੁਤ
ਅਸੀ ਵੀ ਇੰਨਾ ਖੇਡਦੇ ਹੁੰਦੇ ਹੀ ਅਸੀ ਨਾ ਮਤਲਬ ਭੀ ਚੋਂ ਖੇਡਣੀ ਤੇ
ਹਾਂਜੀ-ਹਾਂਜੀ, ਹਾਂਜੀ, ਹਾਂਜੀ-ਹਾਂਜੀ ਮਤਲਬ ਅਸੀ ਵੀ ਨਾ ਲੰਗੜਾ ਖੇਰ ਹੋ ਗਿਆ, ਖੋ-ਖੋ ਹੋ ਗੀ ਤੇ ਅ ਪਕੜਨ-ਪਕੜਾਈ ਬੋਤ ਗੇਮਸ ਖੇਲਦੇ ਸੀਗੇ ਹੁਣ ਬਚਪਨ ਚ ਜਲੋ ਆਪਾਂ ਬੋਤ ਖੇਲਦੇ ਰੇ ਆਂ ਸਕੂਲ ਵਗੈਰਾ ਚ ਵੀ ਬੋਤ ਖੇਦਦੇ ਸੀਗੇ ਹਾਂ ਹੁਣ ਤਾਂ ਚਲੋ ਐਂ ਵੀ ਆਪਾਂ ਥੋੜੇ ਵੱਡੇ ਹੋ ਗਏ ਹੈਨਾ ਕੰਮ ਕੁਮ ਹੋ ਗਿਆ ਕੋਾਲਜ ਦਾ ਸਾਰਾ
ਉਹੀ ਤਾਂ ਗੱਲ ਹੈ ਕਿ ਛੋਟੇ ਹੁੰਦੇ ਹੀ ਖੇਡਿਆ ਜਾਂਦਾ ਵੱਡੇ ਹੋ ਕੇ ਤਾਂ ਇੱਦਾਂ ਦਾ ਨਾ ਯਾਰ ਬਸ ਕੀ ਕਰੀਏ ਅਗਲਾ ਕਹੂਗਾ ਲੈ ਐਡੀ ਐੱਡੀਆਂ ਹੋ ਕੇ ਖੇਡ ਰੀਆਂ ਨੇ ਐਵੇਂ ਕਰ ਆਂ ਨੇ ਉਵੇ ਘਰ ਨੇ ਫੇਿਰ ਗਲੀ ਗਵਾਂਢ ਦੇ ਲੋਕ ਹੁੰਦੇ ਆ ਬੋਲਣ ਨੂੰ ਵੀ ਹਾਂ ਏਦਾਂ ਹੋ ਗਿਆ ਓਦਾਂ ਹੋ ਗਿਆ
ਹਾਂਜੀ ਵੈਸੇ ਹਨ ਚਲ ਐਂ ਵੀ ਗੇਮਾਂ ਨਾ ਵਧੀਆ ਆਪਣੇ ਸਰੀਰ ਵਾਸਤੇ ਵੀ ਆਪਣੇ ਵਿਕਾਸ ਵਾਸਤੇ ਠੀਕ ਰਹਿੰਦੇ ਆ ਹੁਣ ਕਿਉਂਕਿ ਦੇਖੋ ਹੁਣ ਨਾ ਆਪਾਂ ਨੂੰ ਇਹੀ ਕੰਮ ਹੋ ਗਿਆ ਆਪਾਂ ਉੱਠਦੇ ਹਾਂ ਸਕੂਲ ਚਲੇ ਜਾਂਦੇ ਹਾਂ ਕੋਾਲਜ ਚਲੇ ਜਾਂਦੇ ਹਾਂ ਉੱਥੇ ਵੀ ਸਾਰਾ ਦਿਨ ਬੈਠਦੇ ਹਾਂ ਆਪਾਂ ਹਨਾ ਕੋਈ ਭੱਜ ਦੌੜ ਨੀ ਹੁੰਦੀ ਹੈਗੀ ਫੇਰ ਘਰੇ ਆਣੇ ਆ ਥੱਕ ਕੇ ਹਾਰੇ ਫੇਰ ਆਪਾਂ ਰੈਸਟ ਕਰ ਲੈਣੇ ਆ ਕਿਉਂਕਿ ਅਗਰ ਆਪਾਂ ਹਨਾ ਥੋੜ੍ਹਾ ਬਹੁਤ ਖੇਲਾਂਗੇ ਆਪਣੇ ਸਰੀਰ ਨੂੰ ਗਰਮੀ ਮਿਲੂਗੀ ਉਹ ਤਾਂ ਆਪਣਾ ਸਰੀਰ ਵੀ ਠੀਕ ਰਹੇਗਾ
ਉਹੀ ਤਾਂ ਗੱਲ ਹੈ ਨਾ ਜਦੋਂ ਤੱਕ ਆਪਾਂ ਕੋਈ ਐਕਸਰਸਾਈਜ਼ ਵਗੈਰਾ ਨਹੀਂ ਕਰਦੇ ਕੋਈ ਕਸਰਤ ਨੀ ਕਰਦੇ ਆਪਣਾ ਸਰੀਰ ਕਿੱਦਾਂ ਠੀਕ ਰਹਿ ਜੂਗਾ ਹੁਣ ਅਗਰ ਆਪਾਂ ਸ਼ਹਿਰਾਂ ਚ ਲਾਈਏ ਨਾ ਸ਼ਹਿਰਾਂ ਚ ਲੋਕ ਸਵੇਰੇ ਸਵੇਰੇ ਸ਼ਹਿਰ ਕਰਨ ਜਾਂਦੇ ਆ ਤੇ ਉਹਨਾਂ ਦਾ ਸਰੀਰ ਕਿੱਡਾ ਫਿੱਟ ਤਾਂ ਉਹਨਾਂ ਦੇ ਜਿਹੜੇ ਬੁੜੇ ਹੁੰਦੇ ਆ ਨਾ ਉਹ ਵੀ ਨੀ ਲੱਗਦੇ ਹੈਗੇ ਕੀ ਉਹ ਵੀ ਬੁ ਢਾ ਉਹਨਾਂ ਦੀ ਵੀ ਉਮਰ ਲੱਗਦੀ ਵੀ ਹਾਂ ਹਜੇ ਤਾਂ ਹੋਈ ਨੀ ਹੈਗੀ
ਹਾਂਜੀ ਬਿਲਕੁਲ ਤੇ ਮਤਲਬ ਅਸੀਂ ਜਿਵੇਂ ਹੁਣ ਜਾਂਦੇ ਹਾਂ ਪਰ ਸਾਡੇ ਤੋਂ ਸਵੇਰੇ ਤਾਂ ਨਹੀਂ ਜਾਇਆ ਜਾਂਦਾ ਤੁਹਾਨੂੰ ਪਤਾ ਹੀ ਹੈ ਸਵੇਰੇ ਤਾਂ ਕਿੰਨਾ ਕੰਮ ਹੁੰਦਾ ਹੈ ਸਭ ਦਾ ਹੀ ਆਪਣਾ ਹਾਂ ਤਾਂ ਨਾ, ਅਸੀਂ ਫਿਰ ਸ਼ਾਮ ਨੂੰ ਅਸੀਂ ਹੈਗੇ ਹਾਂ ਚਾਰ- ਪੰਜ ਜਣਿਆਂ ਅਸੀਂ ਕਿਲੋਮੀਟਰ ਤੱਕ ਜਾਏ ਆਨੇ ਆ।
ਹਾਂਜੀ, ਸਹੀ ਗੱਲ ਹੈ ਜਾਣ ਦੀ ਦੇਖੋ ਅਗਰ ਆਪ ਪਾਂ ਅੰਦਰ ਬੈਠੇ ਰਵਾਂਗੇ ਨਾ ਤਾਂ ਨਾ ਸ ਸ਼ਰੀਰ ਜੁੜਿਆ ਰਹਿੰਦਾ ਆਪਾਂ ਨੂੰ ਹੁੰਦਾ ਪਤਾ ਨੀ ਯਾਰ ਕਿੰਨੀਆਂ ਕੁ ਬਿਮਾਰੀਆਂ ਲੱਗੀਆਂ ਹੋਈਆਂ, ਤੇ ਜਦੋਂ ਆਪਾਂ ਥੋੜਾ ਘੁੰਮਣ-ਘਾਮਣ ਜਾਂਦੇ ਹਾਂ ਫੇਰ ਥੋੜ੍ਹਾ ਫ਼ਰਕ ਪੈਂਦਾ ਕ ਹਾਂ ਯਾਰ ਹੁਣ ਥੋੜ੍ਹਾ ਠੀਕ ਹੈ ਸ਼ਰੀਰ।
ਹਾਂਜੀ ਉਹੀ ਹੈ ਨਾ ਕਿ ਚਲੋ ਜ਼ਿਆਦਾ ਨੀ ਅਸੀਂ ਹੈਨਾ ਐ ਵੀਹ ਘੰਟਾ ਕੁ ਸਾਨੂੰ ਲੱਗ ਜਾਂਦੇ, ਜੇ ਅਸੀਂ ਸਵਾ ਛੇ ਵੀ ਜਾਈਏ ਤਾਂ ਸੱਤ ਕੁ ਵਜੇ ਆ ਜਾਂਨੇ ਆ।
ਉਹੀ ਤਾਂ ਗੱਲ ਹੈਨਾ ਹੁਣ ਦੇਖੋ ਜਿਵੇਂ ਆਪਾਂ ਦੇਖੀਏ ਜਿਵੇਂ ਆਪਾਂ ਹੁਣ, ਚਲੋ ਏਦਾਂ ਤਾਂ ਹੈ ਵੀ ਪਿੰਡਾਂ ਦਾ ਮਾਹੌਲ਼ ਥੋੜ੍ਹਾ ਜੇਹਾ ਹੁਣ ਉਹ ਹੁੰਦਾ ਜਾ ਰਿਹਾ ਜਿਵੇਂ ਕੁੜੀਆਂ ਵਾਸਤੇ ਐਡੇ ਕ ਸੇਫ ਨਹੀਂ ਹੈਗਾ। ਤੇ, ਹਨਾ ਵੀ ਉਹ ਏਦਾਂ ਜੇ ਲੇਟ, ਮਤਲਬ ਸਤ-ਅੱਠ ਸਦ ਜਾਣਗੇ, ਘਰ ਦੇ ਕਹਿਣਗੇ ਇੰਨੀ ਲੇਟ ਨਾ ਆ ਜਾਓ ਬਾਹਰ ਕਿਹਾ। ਤੁਹਾਨੂੰ ਆਪ ਹੁਣ ਆਪ ਵੀ ਪਤਾ ਕਿ, ਪਿੰਡਾਂ ਦੇ- ਵਿੱਚ ਨਾ ਜਿਹੜੇ ਨਾਲ-ਨਾਲ ਦੇ ਪਿੰਡ ਦੇ ਮੁੰਡੇ ਵਗੈਰਾ ਹੁੰਦੇ ਆ, ਉਹ ਗੇੜੇ ਮਾਰਨ ਲੱਗ ਜਾਂਦੇ ਆ ਫਾਲਤੂ ਚ ਤੇ ਬਸ ਫਿਰ ਉਹੀ ਘਰਦਿਆਂ ਨੂੰ ਵੀ ਡਰ ਲੱਗੀ ਲਗਿਆ ਰਹਿੰਦਾ ਉਸ ਚੀਜ਼ ਦਾ, ਜਦੋਂ ਆਪਾਂ ਕੋਲਜ ਚ ਜਾਂਦੇ ਹਾਂ ਉਦੋਂ ਵੀ ਆਪਣੇ ਘਰ ਨੂੰ ਇੱਕ ਡਰ ਹੁੰਦਾ ਕਿ ਹਾਂ ਕੁੜੀਆਂ ਕਲੀਆਂ ਜਾ ਰਹੀਆਂ ਨੇ ਇੱਦਾਂ ਓਦਾਂ।
ਹਾਂਜੀ- ਹਾਂਜੀ। ਉਹੀ ਹੈ ਨਾ ਕਿ ਚਲੋ ਜਦੋਂ ਹੈਨਾ ਆਪਾਂ ਗੇਮ ਵਗੈਰਾ ਖੇਡਦੇ ਹਾਂ, ਜਦੋਂ ਆਪਾਂ ਛੋਟੇ ਸੀਗੇ ਦੇਖੋ ਆਪਾਂ ਨੂੰ ਕੋਈ ਟੈਂਸ਼ਨ ਕਿੰਨੀ ਹੁੰਦੀ ਸੀਗੀ ਨਾ ਗਰਮੀ ਦੀ, ਨਾ ਕੁਛ ਆਪਾਂ ਸ਼ਾਮ ਨੂੰ ਵੀ ਕਿੰਨਾ ਟਾਈਮ ਖੇਡੀ ਜਾਂਦੇ, ਧੁੱਪ ਚ ਵੀ ਖੇਡੀ ਜਾਂਦੇ ਸੀਗੇ। ਆਪਣਾ ਸਰੀਰ ਵੀ ਠੀਕ ਸੀਗਾ।
ਸਹੀ। ਗੱਲ ਹੈ। ਤੁਹਾਨੂੰ ਪਤਾ ਹੁਣ, ਹੁਣ ਤਾਂ ਨਾ ਜਿਵੇਂ ਨਾ ਬਸ ਹੁਣ ਤੇ ਏਵੇਂ ਹੁੰਦਾ, ਬੈੱਡ ਤੇ ਪਏ ਰਹੋ, ਬੈਡ ਤੇ ਸਾਰਾ ਕੁਛ ਆ ਜੇ, ਹੁਣ ਤਾਂ ਹਿੱਲਣ ਨੂੰ ਬਿਲਕੁਲ ਦਿਲ ਨੀ ਕਰਦਾ ਹੈਗਾ।
ਪੀ ਹੈਨਾ ਆਪਾਂ ਨੂੰ ਉਸ ਟਾਈਮ ਗਰਮੀ ਵੀ ਘੱਟ ਲੱਗਦੀ ਸੀਗੀ, ਆਪਾਂ ਨੂੰ ਕੋਈ ਉਹ ਨੀ ਸੀ। ਹੁਣ ਆਪਾਂ ਆਪਣੇ ਸਰੀਰ ਨੂੰ ਘੱਟ ਉਹ ਦਿੰਦੇ ਹਾਂ ਘੱਟ ਆਪਾਂ ਹਿੱਲ ਮੂਵਮੈਂਟ, ਹਿੱਲੂ ਡੁੱਲ ਘੱਟ ਕਰਦੇ ਆ ਅਪ ਣ ਉਨੀਓ ਗਰਮੀ ਲੱਗਦੀ ਹੈ, ਉਨੇ ਹੀ ਆਪਾਂ ਬਿਮਾਰ ਹੁੰਦੇ ਹਾਂ।
ਘਰਾਂ ਘਰਾਂ ਚ ਹੁਣ ਏਸੀ ਲੱਗ ਗਿਆ। ਇਹ ਵੀ ਬਹੁਤ ਖ਼ਰਾਬ ਕਰਦਾ ਸਰੀਰ ਨੂੰ ਜਦੋਂ ਵੀ ਸਵੇਰੇ ਉੱਠਦੇ ਆ ਨਾ। ਸਰੀਰ ਦੇ ਵਿੱਚ ਏਦਾਂ ਦਰਦ ਹੁੰਦਾ ਵੀ ਪਤਾ ਨੀ ਕਿੰਨਾ ਕੁ ਭਾਰ ਚੱ ਕਿਆ ਹੁੰਦਾ?
ਬਿਲਕੁਲ ਜੀ ਬਿਲਕੁਲ ਐਹੀ ਹੁੰਦਾ ਹੁਣ ਅਗਰ ਤਾਂ ਦੇਖੋ ਆਪਾਂ ਹਨਾ ਉਹੀ ਸੇਮ ਰੂਟੀਨ ਰੱਖੀਏ ਆਪਾਂ ਨੂੰ ਇਨਾ ਪਤਾ ਨਹੀ ਲੱਗਦਾ।
ਹਾਂਜੀ ਹਾਂਜੀ।
ਅਗਰ ਆਪਾਂ ਐਂ ਕਰੀਏ ਵੀ ਹਾਂ ਇੱਕ ਦਿਨ ਆਪਾਂ ਨੇ ਥੋੜ੍ਹਾ ਜ਼ਿਆਦਾ ਕੰਮ ਕਰ ਲੈਣਾ ਆਪਣਾ ਸਰੀਰ ਐਵੇਂ ਹੋਜੂਗਾ ਵੀ ਮੈਨੂੰ ਤਾਂ ਰੈਸਟ ਦੀ ਬਹੁਤ ਲੋੜ ਹੈ।
ਸਹੀ ਗੱਲ ਹੈ ਵੀ ਜਿਵੇਂ ਹੁਣ ਆਪਾਂ ਲਾਈਏ ਨਾ ਹੁਣ ਜਿਵੇਂ ਆਪਣੇ ਪੇਰੈਂਟਸ ਆ ਹਨਾ ਉਹ ਆਪਣੇ ਘਰ ਦੇ ਬਾਹਰ ਜਾਂਦੇ ਆ ਕੰਮ ਕਰਦੇ ਆਂ ਉਹ ਉਹਨਾਂ ਦਾ ਸਰੀਰ ਕਿੰਨਾ ਸਹੀ ਰਹਿੰਦਾ ਤੇ ਆਪਣੇ ਵਰਗੇ ਜਿਹੜੇ ਵੀ ਜਵਾਕ ਹੈ ਅੱਜ ਕੱਲ੍ਹ ਦੀ ਜਨਰੇਸ਼ਨ ਹੈ। ਉਹ ਘਰੇ ਪਈ ਰਹਿੰਦੀਆਂ ਉਹਨਾਂ ਨੂੰ ਕੋਈ ਕੰਮ ਨੀ ਕੁਛ ਨੀ ਬ ਫੋਨ ਟੀਵੀ
ਹਾਂਜੀ ਹਾਂਜੀ। ਆਪਾਂ ਨੂੰ ਮੈਂ ਉਹੀ ਹੈ ਨਾ ਕਿ ਹੁਣ ਦੇਖੋ ਨਾ ਕਈ ਪੇਰੈਂਟਸ ਹੁੰਦੇ ਨੇ ਵੀ ਅਗਰ ਚਲੋ ਪਿੰਡ ਵਗੈਰਾ ਸ਼ਹਿਰ ਚ ਵੀ ਉਹ ਆਪਣੇ ਬੱਚਿਆਂ ਨੂੰ ਨਾ ਕਿਸੇ ਮਤਲਬ ਗੇਮ ਵਾਲੇ ਉਹ ਚ ਪਾ ਦੇ ਨੇ ਜਾ ਤਾਂ ਕਹਿੰਦੇ ਨੇ ਵੀ ਫਰੀ ਹਿਨਾਂ ਕਿਸੇ ਕਲਾਸਸ ਵਗੈਰਾ ਜਿਵੇਂ ਸਵੀਮਿੰਗ ਹੋ ਗਈ। ਕੋਈ ਗੇਮ ਖੇਡਣ ਲਈ। ਐਵੇਂ ਮਤਲਬ ਉਹਨਾਂ ਨੂੰ ਪਾ ਦਿੰਦੇ ਨੇ ਜੁਆਇਨ ਕਰਵਾ ਦਿੰਦੇ ਆ ਵੀ ਚਲੋ ਹਨਾ ਇੰਨੇ ਬੱਚਾ ਜਿੰਨਾ ਟਾਈਮ ਫਰੀ ਆ ਓ
ਸ਼ਹਿਰਾਂ ਦੇ ਲੋਕਾਂ ਚ ਨਾ ਇਹ ਚੀਜ਼ ਹੁੰਦੀ ਆ। ਉਹਨਾਂ ਨੇ ਸ਼ਹਿਰ ਦੇ ਵਿੱਚ ਹੀ ਬੱਚਾ ਲਾਉਣਾ ਹੁੰਦਾ। ਹੁਣ ਆਪਣੇ ਪਿੰਡਾਂ ਵਾਲਿਆਂ ਨੂੰ ਸ਼ਹਿਰ ਚ ਜਾਣਾ ਪੈਂਦਾ ਹੁਣ ਜਿਵੇਂ ਸਾਡੇ ਇੱਥੋਂ ਨਾ ਮਤਲਬ ਅਹ ਅੱਧਾ ਕੁ ਘੰਟਾ ਹੈਗਾ ਜੇ ਆਪਾਂ ਕੁਛ ਜਾਣਾ ਹੈ ਪਟੇਰ ਪਤਾ ਉਹੀ ਲਾ ਵੀ ਹਨਾ ਸ਼ ਉਹ ਕਈ ਵਾ ਪਰ ਉਹ ਸ਼ਾਮ ਦੀ ਸ਼ਿਫਟ ਰੱਖ ਦਿੰਦੇ ਆ, ਕਈ ਵਾਰ ਮੋਰਨਿੰਗ ਦੀ ਨਹੀਂ ਹੋ ਪਾਂਦੀ ਹੈਗੀ ਕਿਸੇ ਕਿਸੇ ਦੁਆਨੀ ਤੇਸ ਸ਼ਹਿਰਾਂ ਵਾਲਿਆਂ ਦਾ ਬਿਲਕੁਲ ਈਜ਼ੀ ਰਹਿੰਦਾ ਉਹਨਾਂ ਦੇ ਤਾਂ ਸ਼ਹਿਰ ਚ ਹੀ ਹੁੰਦਾ ਸੀ। ਸਾਰਾ ਕੁਛ
ਹਾਂਜੀ ਉਹੀ ਤੇ ਹੈਗਾ ਨਾ ਕਿ ਅਗਰ ਦੇਖੋ ਆਪਾਂ ਛੋਟੇ ਹੁੰਦੇ ਕਿੰਨਾ ਖੇਲਦੇ ਸੀਗੇ ਕਿੰਨਾ ਉਛਲ ਕੁੱਦ ਕਰਦੇ ਸੀ। ਸੀਗੇ ਆਪਾਂ ਨੂੰ ਭੁੱਖ ਵੀ ਬਰਾਬ ਬਰ ਲੱਗਦੀ ਸੀਗੀ। ਠੀਕ ਹੈ ਆਪਾਂ ਇੰਨੇ ਬਿਮਾਰ ਵੀ ਨਹੀ ਹੁੰਦੇ ਸੀਗੇ ਉਹ ਤੋਂ ਬਾਅਦ ਆਪਾਂ ਜਦੋਂ, ਜਦੋਂ ਬੜੇ ਹੁੰਦੇ ਜਾਂਦੇ ਆਂ ਆਪਾਂ ਆਪਾਂ ਹਨਾ ਥੋੜਾ ਕੰਮਾਂ ਚ ਜਿੰਨੇ ਆਪਣੇ ਸਰੀਰ ਵੱਲ ਧਿਆਨ ਹੀ ਨਹੀਂ ਦਿੰਦੇ, ਓਨਾ ਹੀ ਫਿਰ ਉਹਨਾਂ ਹੀ ਆਪਣੇ ਸਰੀਰ ਨੂੰ ਫਿਰ ਬਿਮਾਰੀਆਂ ਲੱਗਦੀਆਂ ਨੇ।
ਹਾਂਜੀ ਆ ਹੁਣ ਨਾ ਮੈਂ ਕਹਿ ਰਹੀ ਤੁਸੀਂ ਨਾ ਮੈਂ ਹੁਣ ਆਪਣੇ ਘਰ ਆਪਾਂ ਨਾ ਆਪ ਗੋਲਦੇ ਨੀ ਹੈਗੇ ਕਿ ਆਪ ਆਪਾਂ ਨੂੰ ਕੋਈ ਬਿਮਾਰੀ ਲੱਗੀ ਹੈ ਕਿ ਨਹੀਂ ਪਰ ਨਾ ਜਦੋਂ ਆਪਾਂ ਟੈਸਟ ਕਰਾਉਂਦੇ ਆ ਨਾ ਕੋਈ ਨਾ ਕੋਈ ਬਿਮਾਰੀ ਨਿਕਲ ਹੀ ਆਂਦੀ ਐ ਇਹ ਤਾਂ ਪ ਕੀ ਹੈ ਹੁਣ ਤੁਸੀਂ ਨਾ ਚਾਹੇ ਬਿਲਕੁ ਕੁਲ ਨੋਰਮਲ ਫਿਰੀ ਜਾਓ ਤੁਹਾਨੂੰ ਹੋਗਾ ਕਿ ਹਾਂ ਯਾਰ ਮੇਰਾ ਸਰੀਰ ਕੰਮ ਕਰਤਾ ਰਿਹਾ, ਪਰ ਨਾ ਜਦੋਂ ਆਪਾਂ ਕੋਈ ਰਿਪੋਰਟਸ ਵਗੈਰਾ ਕਰਾਵਾਂਗੇ ਨਾ ਉਹਦੇ ਵਿੱਚ ਤੁਸੀਂ ਚੈਕ ਕਰਿਓ ਓਦੇ ਵਿਚ ਨਾ ਕੋਈ ਨਾ ਕੋਈ ਪ੍ਰੋਬਲਮ ਆਈ ਹੀ ਜਾਣੀ ਐ।
ਕੁਛ ਨਾ ਕੁਛ ਉਹ ਚ ਹੁੰਦਾ ਹੀ ਹੈ, ਕਿ ਹਾਂ ਤੁਸੀਂ ਤੁਹਾਨੂੰ ਕੁਛ ਹੈ ਕਦੇ ਤਾਂ ਯੂਰੀਆ ਵਧਿਆ ਹੋਇਆ। ਕਿਸ ਦਾ ਬੀ ਪੀ ਘੱਟਿਆ ਹੋਇਆ ਵਧਿਆ ਹੋਇਆ, ਤੁਸੀਂ ਮਤਲਬ ਹੁਣ ਦੇਖੋ ਇਹ ਤਾਂ ਚੀਜ਼ਾਂ ਨੋਰਮਲੀ ਹੋ ਗੀਆਂ ਹਨਾ ਕਿਸੇ ਦਾ ਬੀ ਪੀ ਘੱਟ ਗਿਆ ਕਿਸੇ ਦਾ ਵੱਧ ਗਿਆ। ਹੋਰ ਵੀ ਇਨੇ ਇੰਨੀਆਂ ਬਹੁਤ ਸਾਰੀਆਂ ਬਿਮਾਰੀਆਂ ਤਾਂ ਨੋਰਮਲੀ ਹਰ ਕਿਸੇ ਨੂੰ ਹੀ ਹੁੰਦੀਆਂ ਨੇ ਚਾਹੇ ਤੁਸੀਂ ਕਿਸੇ ਅਡਲਟ ਨੂੰ ਦੇਖਲੋ ਜਾਂ ਬਜ਼ੁਰਗ ਨੂੰ ਦੇਖਲੋ ਹਰ ਕਿਸੇ ਨੂੰ ਹੀ ਹੁੰਦੀ ਹੈ।
ਉਹੀ ਤਾਂ ਗੱਲ ਹੈ ਨਾ। ਹੁਣ ਜਦੋਂ ਤੱਕ ਆਪਾਂ ਖੁਦ ਨੀ ਨਾ ਆਪਣੇ ਸਰੀਰ ਦਾ ਧਿਆਨ ਰੱਖਦੇ ਉਦੋਂ ਤੱਕ ਆਪਣਾ ਸਰੀਰ ਨੀ ਕੰਮ ਕਰ ਦਿੰਦਾ।
ਹਾਂਜੀ, ਹਾਂਜੀ। ਤਾਂ ਤਾਂ ਹੈਗਾ ਨਾ ਕਿ ਆਪਾਂ ਖੇਲੀਏ ਕੁਦੀਏ ਹਨਾ ਜਿੰਨਾ ਟਾਈਮ ਹੋ ਸਕਦਾ ਕਿਉਂਕਿ ਹੁਣ ਤੁਸੀਂ ਦੇਖੋ ਆਪਣੇ ਸਕੂਲ ਵਗੈਰਾ ਹੋ ਗਏ ਹਨਾ ਇਹ ਵੀ ਕਾਫ਼ੀ ਚੀਜ਼ਾਂਵੇਂ ਔਰਗਨਾਈਜ ਕਰਦੇ ਨੇ ਵੀ ਹਾਂ ਬੱਚਿਆਂ ਲਈ ਹਨਾ ਸਪੋਰਟਸ ਡੇ ਬ ਬਣਾ ਤਾ ਪੇਰੈਂਟਸ ਲਈ ਵੀ ਤਾਂ ਕਿ ਉਹ ਹਿੱਸਾ ਲੈਣ ਤੇ ਚਲੋ ਹਨਾ ਵੱਧ ਤੋਂ ਵੱਧ ਉਹਨਾਂ ਦੇ ਸਰੀਰ ਚ ਫ਼ਰਕ ਪਵੇ
ਉਹੀ ਤਾਂ ਗੱਲ ਹੈ। ਨਾ ਤੂੰ ਬੱਚਿਆਂ ਨੂੰ ਨਾ ਹਰੇਕ ਇੱਕ ਚੀਜ਼ ਦੇ ਵਿੱਚ ਨਾ ਭਾਗ ਲੈਣਾ ਚਾਹੀਦਾ ਜਾਂ ਦੇਖੋ ਜਿੱਤ ਹਾਰ ਹੀ ਆ ਜਦੋਂ ਜਿੱਤ ਗੇ ਜਾਂ ਹਾਰੋਂਗੇ ਜਾਂ ਪਾਸ ਹੋੋਂਗੇ ਜਾਂ ਫੇਲ ਹੋਗੇ ਇਹਦੇ ਵਿੱਚ ਇਹ ਨਾ ਸੋਚੋ ਕਿ ਹਾਂ ਅਗਰ ਮੈਂ ਹਾਰ ਗਿਆ ਕਿਉਂਕਿ ਆਪਾਂ ਜੇ ਡਿੱਗਾਂਗੇ ਤਾਂ ਹੀ ਆਪਾਂ ਕਿਤੇ ਤੁਰਨਾ ਸਿੱਖ ਦੇਖਾਂਗੇ ਆਪਾਂ ਤਾਂਹੀ ਅੱਗੇ ਕੁਛ ਕਰਾਂਗੇ ਨਾ ਹਨਾ ਤੇ ਇਹਦਾ ਮਤਲਬ ਇਹ ਆ ਵੀ ਹਾਰ ਨਾ ਮੰਨੋ ਕਰਦੇ ਰੋ। ਕਦੇ ਤਾਂ ਜਾ ਕੇ ਮਿਲ ਜ। ਮੇਲਗੀ ਮਿਲਗੀ।
ਹਾਂਜੀ ਹੁਣ ਮ ਮੈਂ ਹਾ ਮਤ ਆਏ ਦਆਲੇ ਆਪਣੇ ਦੇਖਦੇ ਆ ਤਾਂ ਹਨਾਂ ਕਿੰਨੀ ਸਾਰੀ ਗੇਮ ਦੇਖਦੇ ਆ ਕਿ ਕੋਈ ਕ੍ਰਿਕਟ ਖੇਲ ਰਿਐ ਕੋਈ ਕਬੱਡੀ ਖੇਲ ਰਿਐ ਇਹ ਇਹ ਅਪਣੇ ਸਰੀਰ ਦੇ ਨਾਲ ਨਾ ਅਪਣੀ ਡਾਇਟ ਦਾ ਵੀ ਧਿਆਨ ਰੱਖ
ਹਾਂਜੀ।
ਆਪਾਂ ਨ ਆ ਹੁਣ ਆਪਣੇ ਵਰਗੇ ਨੋਰਮਲ ਕੀ ਕਰਦਾਏ ਹਨਾ ਆਪਾਂ ਨੂੰ ਹੁੰਦਾ ਕੱਲੀ ਦਾਲ ਏ ਕੋਈ ਨੀ ਦਾਲ ਨਾਲ ਖਾ ਲਈਏ ਅਗਰ ਆਪਾਂ ਕਈ ਵਰ ਅਚਾਰ ਨਾਲ ਵੀ ਖਾ ਲੈਣੇ ਆ ਚਟਨੀ ਨਾਲ ਵੀ ਅਪਾਂ ਖਾ ਤਾਂ ਲੈਂਨੇ ਆ ਪਰ ਅਪ ਆਪਾਂ ਨੂੰ ਪੂਰਾ ਪੋਸ਼ਣ ਨੀ ਮਿਲਦਾ ਹੈਗਾ।
ਉਹੀ ਤਾਂ ਹੁਣ ਦੇਖ ਖੋ ਕਈ ਲੋਕ ਹ ਜੇੜੇ ਜੇੜੇ ਵ ਨ ਓ ਓ ਓ ਉਹ ਉਹ ਨਹੀਂ ਖਾਂਦੇ ਹੈਗੇ ਮਾਸ ਮੀਟ ਵਗੈਰਾ ਨਹੀਂ ਖ ਖਾਂਦੇ ਹੈਗੇ ਏ ਐਗ ਵਗੈਰਾ ਨਹੀਂ ਖਾਂਦੇ ਉਹਨਾਂ ਲਈ ਪ੍ਰੋਟੀਨ ਦਾਲਾਂ ਹੋ ਗਿਆ ਦੁੱਧ ਹੋ ਗਿਆ ਏਈ ਸਭ ਅ ਪਰ ਜਿੜੇ ਦੂਜਾ ਸਮਾਨ ਖਾ ਲਿੰਦੇਏ- ਔ ਤਾਂ ਚਲੋ ਅਗਲਾ ਅਪਣਾ ਸਰੀਰ ਜਲਦ ਦੀ ਗੇਨ ਕਰ ਈ ਲਿੰਦਾ ਉਹਦਾ ਸ਼ ਤੀਦੀਰ।
ਹਾਂਜੀ ਵੈਸੇ ਨਾ ਅਗਰ ਅਪਾ ਨਾ ਅ ਪਣੀ ਡਾਇਟ ਨੂੰ ਨੋਰਮਲੀ ਵੀ ਅ ਜੇੜੇ ਅਪਾ ਵੇਂਜੀਟੇਰੀਅਨ ਆ ਹਨਾਂ ਅਗਰ ਅਪਾ ਨੌਰਮਲ ਦੇਖੀਏ ਦਾਲ ਹੋ ਗਿਆ ਪਨੀਰ ਹੋਗਿਆ ਦੁੱਧ ਅਗਰ ਅਪਾ ਏ ਵੀ ਸਹੀ ਕੂਆਨਟਟੀ ਨਾਲ ਖਾਇਏ ਨਾ ਅਪਣੇ ਬੋਡੀ ਤੇ ਬਹੁਤ ਵਧੀਆ ਅਸਰ ਪੈਂਦਾ।
ਹਾਂਜੀ ਹਾਂ ਏ।
ਆਪਾਂ ਨੂੰ ਪ੍ਰੋਟੀਨ ਤਾਂ ਪ੍ਰੋਟੀਨ ਵਿਟਾਮਿਨ ਸਾਰਾ ਕੁਛ ਮਿਲ ਜਾਂਦਾ ਦੇ ਦੇਖੋ ਦੁੱਧ ਹਨਾ ਦਹੀਂ ਵੈਸੇ ਅੱਜ ਕੱਲ ਤਾਂ ਘਰੇ ਕੋਈ ਉਹ ਮੱਝਾਂ ਵਗੈਰਾ ਰੱਖਦਾ ਨੀ ਤਾਂ ਹਰ ਕੋਈ ਬਾਹਰ ਤੋਂ ਈ ਲੈਂਦਾ।
ਹਾਂਜੀ ਹਾਂ। ਚਲੋ ਠੀਕ ਐ ਜੀ ਤੁਆਡੇ ਨਾਲ ਬੋ ਵਧੀਆ ਲੱਗਿਆ ਗੱਲ ਕਰਕੇ।
ਠੀਕ ਐ ਜ ਠੀਕ ਐ ਅਪਾਂ ਫੇਰ ਕਰਦੇ ਆ। ਗੱਲ ਠੀਕ ਐ। ਓਕੇ ਜੀ। ਠੀਕ ਹੈ ਠੀਕ ਹੈ ਬਾਏ ਜੀ।